ਹਾਂਜੀ ਵਾਹਿਗੁਰੂ ਜੀ ਕਾ ਖ਼ਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਹ ਫਤਿਹ ਜੀ ਫਤਿਹ ਮਹਾਂਪੁਰਸ਼ੋ ਆਵਾਜ਼ ਬੜੀ ਤੇਜ਼ ਆ ਰਹੀ ਤੁਹਾਡੀ,
ਮੈਂ ਤਾਂ ਬਾਹਰ ਹੀ ਬੈਠਾ ਹੁਣ ਪਤਾ ਨਹੀਂ ਕਿੱਦਾਂ ਹੋ ਰਹੀ ਆਵਾਜ਼।
ਆਵਾਜ਼ ਯਾਰ ਬੜੀ ਖਰਾਬ ਥੋੜ੍ਹੀ ਆ ਰਹੀ ਹੈ ਬਾਹਰ ਬਹੁਤ ਤੇਜ਼ ਆ ਰਹੀ ਹੈ ਆਵਾਜ਼।
ਤੁਹਾਡੇ ਫੋਨ 'ਚ ਦਿੱਕਤ ਨਹੀਂ ਆ ਗਈ ਕੁਛ?
ਪਤਾ ਨਹੀਂ।
ਨਵਾਂ ਫੋਨ ਨਵਾਂ ਫੋਨ ਲੈ ਲਓ ਹੁਣ ਇਹਨੂੰ ਵੇਚ ਕੇ
ਆਹੋ, ਆਹੋ ਲੈਵਾਂਗਾ ਯਾਰ। ਬਰਸਾਤ ਚ ਰੈਂਡੀ ਭਾਈ ਹਲੇੇ ਠਹਿਰ ਕੇ ਲੈਵਗਾ। ਹੋਰ ਸੁਣਾਓ, ਕੀ ਹਾਲ ਚਾਲ ਨੇ? ਹੈਲੋ ਹੈਲੋ ਹੈਲੋ